ਹੋਰ ਕਿਦਾਂ ਠੀਕ ਔ? ਆਵਾਜ਼ ਥੋੜ੍ਹੀ, ਸਲੋ ਆ ਰਹੀ ਹੈਗੀ।
ਹਾਂ-ਹਾਂ ਹੁਣ ਆ ਰਹੀ ਹੈ, ਨੈਟਵਰਕ ਇਸ਼ੂ ਐ ਸ਼ਾਇਦ
ਅੱਛਾ-ਅੱਛਾ-ਅੱਛਾ, ਕੋਈ ਗੱਲ ਨੀ ਹੁਣ ਰਹੀ ਵਧੀਆ ਅਵਾਜ ਤੁਹਾਡੀ
ਹਾਂ-ਹਾਂ, ਹੋਰ ਕੀ ਕਰ ਰਹੇ ਸੀ, ਦੀਦੀ?
ਮੈਂ ਤਾਂ ਹੁਣ ਬੈਠੀ ਸੀ, ਬੱਚੇ ਖੇਡ ਰਹੇ ਹੈਗੇ ਨੇ ਬਾਹਰ ਉਹਨਾਂ ਦੇ ਧਿਆਨ ਦੇ ਰਹੀ ਹੈਗੀ ਏ।
ਅੱਛਾ,
ਤੇ ਪੌੜੀਆਂ ਲੱਗੀ ਪਈਆਂ ਨਾ ਪੌੜੀਆਂ ਦਾ ਫਿਰ ਧਿਆਨ ਦੇਣਾ ਪੈਂਦਾ ਬੱਚਿਆਂ ਦਾ,
ਹਾਂ-ਹਾਂ-ਹਾਂ, ਬੱਚੇ ਵੀ ਬੜੀ ਸ਼ਰਾਰਤ ਕਰਦੇ ਨੇ ਨਾ।
ਜ਼ਿਆਦਾ ਸ਼ਰਾ
ਹਾਂ ਤੇ ਛੁੱਟੀਆਂ ਵੀ ਪੈ ਗਏ, ਨੇ ਬੱਚਨ ਦੀ ਫਿਰ ਸਾਰਾ ਦਿਨ ਸੰਭਾਲ
ਸੰਭਾਲਣਾ ਹੀ ਪੈਓ, ਹਾਂ ਨਾਲੇ ਮੇਰੇ ਬੱਚੇ ਨਾਲੇ ਛੋਟੇ ਭਰਾ ਦੇ ਬੱਚੇ ਸਾਰੇ ਇਕੱਠੇ ਹੋ ਜਾਂਦੇ ਨੇ, ਫੇਰ ਚੱਲਦੀ ਜਾਂਦੀਆਂ ਇਹ ਦੀ ਮਸਤੀ ਚੱਲੀ ਜਾਂਦੀ। ਦੀਏ,
ਹਾਂ,
ਆਹ ਹੀ ਟਾਈਮ ਹੁੰਦਾ ਛੁੱਟੀਆਂ ਚ ਵਿੱਚ ਫੇਰ ਆ ਕੇ ਹਾਂਜੀ।
ਚੰ ਦੀ ਸਕੂਲਾਂ ਚਾਲੂ ਹੋ ਗਏ ਨੇ
ਅੱਛਾ ਨਹੀਂ ਸਾਡੇ ਹਾਲੇ ਤਾਂ ਚਾਲੂ ਨੀ ਮੈਂ ਇੱਥੇ ਪੇਕੇ ਪਰਿਵਾਰ ਆਈ ਹੈ ਨਾ ਮਹਾਰਾਸ਼ਟਰ ਚ ਪੰਜਾਬ ਚ ਰਹਿੰਦੇ ਹ ਅਸੀ
ਸਾੇ ਇਥੇ ਮਹਾਰਾਸ਼ਟਰ ਚ ਹੋ ਗਏ ਨੇ ਬੱਚਨ ਦੀ ਸਕੂਲਾਂ ਸਟਾਰਟ
ਹਾਂ ਸਟਾਰਟ ਹੋ ਗਏ ਨੇ ਸਕੂਲ ਸਟਾਰਟ ਪਰ ਪੰਜਾਬ ਚ ਹਾਲੇ ਟਾਈਮ ਹੈ ਇੱਕ ਤਰੀਕ ਤੋਂ ਕਹਿ ਰਹੇ ਨੇ ਅਗਰ ਗਰਮੀ ਵੱਧ ਗਈ ਤਾਂ ਹੋਰ ਵੀ ਛੁੱਟੀਆਂ ਕਰ ਸਕਦੇ ਨੇ ਉੱਥੇ ਤਾਂ ਹਾਂਜੀ ਗਰਮੀ ਬਹੁਤ ਹੈ ਨਾ ਉੱਥੇ ਕਮ ਸੇ ਕਮ ਉੱਥੇ ਪੰਜਾਬ ਚ ਦੇਖ ਫੋਰਟੀ ਫੋਰਟੀ ਟੂ ਡਿਗਰੀ ਚੱਲਦਾ ਪਿਆ
ਅੱਛਾ
ਹਾਂਜੀ
ਚਾਲੂ ਹੋਗੀ ਨੇੇ ਬਰਸਾਤਾਂ ਮਹਾਰਾਸ਼ਟਰ ਤੇ ਬਰ
ਇੱਥੇ ਤਾਂ ਮੀਂਹ ਪੈਣ ਲੱਗਿਆ ਮੌਸਮ ਵੀ ਠੰਡਾ ਹੋ ਗਿਆ ਟੈਂਪਰੇਚਰ ਇੱਥੇ ਹੈਗਾ ਚੌਵੀ ਬਾਈ ਦਾ ਹੈਗਾ ਦੀਦੀ ਤੁਹਾਡੀ ਆਵਾਜ਼ ਥੋੜ੍ਹੀ ਘੱਟ ਆ ਰਹੀ ਤੁਸੀਂ ਨੈਟਵਰਕ ਚ ਆ ਜਾਓ ਹੈਲੋ
ਹੁਣ ਆ ਤੀ ਤੀ
ਹਾਂਜੀ ਹਾਂ ਆ ਰਹੀ ਹੈ ਹੈਗੀ
ਮੈਂ ਕੁਛ ਨੈਟਵਰਕ ਇਸ਼ੂ ਹੋਣਾ ਚਾ ਤਾਂ ਆਵਾਜ਼ ਨਿ ਆਂਦੀ
ਅੱਛਾ ਜੀ ਉਹ ਮੀਂਹ ਪਿਆ ਰਿਹਾ ਨਾ ਉਹਦੇ ਕਰਕੇ ਹੁੰਦਾ ਬਾਕੀ ਠੀਕ ਹੈ ਹੁਣ ਤਾਂ ਆਵਾਜ਼ ਹਾਂਜੀ
ਹਾਂਜੀ ਹੋਰ
ਨਾ ਲਿਆ ਹੀ ਸਮਾਂ ਹੁੰਦਾ ਆਪਾਂ ਨੂੰ ਬੱਚਿਆਂ ਨਾਲ ਸਾਰਿਆਂ ਨਾਲ ਇਕੱਠੇ ਹੋਣ ਦਾ ਛੁੱਟ ੱਟੀਆਂ ਵੇ ਲਈ ਬੱਲੇ ਗਰਮੀ ਹੋਵੇ ਜਾਂ ਠੰਡ ਹੋਵੇ ਹਨਾ ਪਰਿਵਾਰ ਨਾਲ ਬੈਠਣਾ ਉੱਠਣਾ ਤਾਂ ਚਾਹੀਦਾ ਹੀ ਹੈ ਜਿਦਾਂ ਟੈਂਪਰੇਚਰ ਉੱਥੇ ਜਿਆਦਾ ਵਧਿਆ ਪਿਆ ਇੱਥੇ ਕੱਟ ਹੈਗਾ
ਹਾਂ ਹੋਰ ਕਿਤਨੇ ਦਿਨ ਹੋ ਤੁਸੀਂ ਇਧਰ ਕਿਤੇ ਦਿਨ
ਮੈਂ ਤਾਂ ਹੋ ਗਿਆ ਮੈਨੂੰ ਡੇਢ ਮਹੀਨੇ ਹੋਣ ਲੱਗੇਏ ਹੁਣ ਇੱਕ ਤਰੀਕ ਨੂੰ ਡੇਢ ਮਹੀਨਾ ਹੋਜੂਗਾ ਕਿਉਂਕਿ ਇੱਕ ਮਹੀਨੇ ਦੀ ਛੁੱਟੀ ਹੁੰਦੀ ਹੈ ਜਦੋਂ ਗੁੜੀਆਂ ਦੀ ਪੇਪਰ ਖ਼ਤ ਖ਼ਤਮ ਹੋ ਗਈ ਸੀ ਉਹਦੇ ਬਾਅਦ ਹੀ ਮੈਂ ਦੂਜੇ ਦਿਨ ਹੀ ਤੁਰ ਪਈ ਉੱਧਰੋਂ
ਅੱਛਾ
ਹਾਂਜੀ ਫੇਰ ਛੁੱਟੀਆਂ ਜਦੋਂ ਉੱਥੇ ਪੈ ਗਈ ਗਰਮੀ ਇੰਨੀ ਪੈਣ ਲੱਗੀ ਫਿਰ ਮੈਂ ਚਲੋ ਇੱਥੇ ਸੋਚਿਆ ਇੱਥੇ ਮੌਸਮ ਵਧੀਆ ਹੈਗਾ ਮਹਾਰਾਸ਼ਟਰ ਚ ਮੀਂਹ ਪੈਣ ਲੱਗ ਗਿਆ ਵਧੀਆ ਮੌਸਮ ਹੈਗਾ ਇੱਥੇ। ਹਾਂਜੀ ਗਰਮੀ ਤਾਂ ਬਹੁਤ ਜ਼ਿਆਦਾ ਹੈਗੀ ਹੁਣ। ਬੋਲਦੇ ਅਗਲੇ ਸਾਲ ਇਹ ਤੋਂ ਵੀ ਜ਼ਿਆਦਾ ਹੋਊਗੀ ਗਰਮੀ ਕਿਉਂਕਿ ਗਲੋਬਲ ਵਾਰਮਿੰਗ ਜੋ ਹੈਗਾ ਹੀਟ ਉਹ ਕਾਫੀ ਜ਼ਿਆਦਾ ਵੱਧ ਗਿਆ ਹੈ। ਸਰਕਾਰ ਏਦਾਂ ਕਰ ਰਹੀ ਹੈ ਸਾਰੇ ਪੇੜ ਪੌੜ ਮਤਲਬ ਜਿੱਦਾਂ ਵੀ ਹੈਗੇ ਝਾੜਾਂ ਚਝੂੜਾਂ ਜੰਗਲ ਸਾਰੇ ਕੱਟੇ ਜਾ ਰਹੇ ਨੇ ਫੇਰ ਉਹਦੇ ਕਰਕੇ ਹਵਾ ਨੀ ਕਰੋਸ ਹੁੰਦੀ ਮੀਂਹ ਨੀ ਆਉਂਦਾ
ਗਰਮੀ ਬੜੀ ਹੈ ਉਸ ਨਾਲ, ਲਗਣੇ ਚਹਿਦੇਨੇ ਸਰਕਾਰ ਨੇ ਵੀ ਪੇੜ -ਪੌੜ ਲਾਉਣੇ ਚਾਹੀਦੇ ਨੇ। ਇਨਵਾਇਰਮੈਂਟ ਜਰਾ ਕੁ ਸਾਫ਼ ਰੱਖਣਾ ਚਾਹੀਦਾ। ਹਾਂ।
ਹਮ।
ਪੇੜ ਲਗਾ ਸੀ ਨਹਾਣ ਕਰੇ ਤਾਂ ਮੈਂ ਤਾਂ ਬੜੇ ਸਾਰੇ ਪੇੜ ਲਗਾਏ ਹੋਏ ਨੇ। ਛੋਟੇ -ਛੋਟੇ ਬੂਟੇ ਲਗਾਏ ਹੋਏ ਨੇ।
ਹਮ।
ਛੋ ਬੂਟੇ ਲੱਗੇ।
ਹੁਣ ਜੋ ਗਲੇਸ਼ੀਅਰ ਹੈਗਾ ਇੰਨਾ ਵੱਡਾ ਪਹਾੜ ਉੱਥੇ ਬਰਫ਼ ਜੰਮਦੀ ਹੈ ਸਭ ਤੋਂ ਜ਼ਿਆਦਾ। ਉੱਥੇ ਵੀ ਉਹ ਪਿਘਲ ਲੱਗੇ ਸਮੁੰਦਰ 'ਚ ਪਾਣੀ ਦੀ ਮਾਤਰਾ ਵੀ ਜਿਆਦਾ ਵੱਧ ਗਈਏ। ਉਹ ਜਦੋਂ ਜਿਆਦਾ ਵੱਧ ਵੱਧ ਗਈਏ ਫਿਰ ਔਖਾ ਹੋ ਜਾਣਾ ਇਹ ਸੰਬੰਧਿਤ ਪਾਣੀ ਫਿਰ ਬਾਹਰ ਆ ਜਾਣਾ ਕਿਉਂਕਿ ਬਓਬੇ ਪਾਸੇ ਜਿੱਥੇ -ਜਿੱਥੇ ਸਮੁੰਦਰ ਦੇ ਨੇੜੇ -ਤੇੜੇ ਕਿੱਥੇ ਘਰ ਵੀਰ ਹੈਗੇ ਆ ਉੱਥੇ ਉਹਨਾ ਨੂੰ ਔਖਾ ਹੋ ਜਾਣਾ ਹੈ।
ਹਾਂ -ਹਾਂ -ਹਾਂ।
ਹਮ। ਇਸ ਕਰਕੇ ਚਲੋ ਜੋ ਹੁਣ ਹੋਈ ਜਾ ਰਿਹਾ ਹੁਣ ਕੀ ਕਰ ਸਕਦੇ। ਹਨਾ! ਇਹ ਸਾਰੇ ਇੱਕ -ਮਿਲ ਕੇ ਜੂਠ ਹੋ ਕੇ ਸਾਰਿਆਂ ਨੇ ਅਗਰ ਪਰਵਾ ਕੀਤੀ ਸੋਚਿਆ ਮੌਸਮ ਬਾਰੇ ਕਲਾਈਮੇਟ ਬਾਰੇ ਤਾਂ ਹੀ ਫਾਇਦਾ ਹੋਣਾ।
ਸਹੀ ਹੈ ਨਾ।
ਹੋਰ।
ਕੁਛ ਨੀ ਬਸ ਬੈਠੇ ਹੋਈ ਸੀ ਦੀਦੀ।
ਹਮ।
ਹਾਂ, ਬੱਚੇ ਗਏ ਨੇ ਸਕੂਲ।
ਹੈ।
ਬੱਚੇ ਸਕੂਲ ਗਹੇ ਹੋਏ ਨੇ।
ਹਾਂ, ਬੱਚੇ ਗਏ ਨੇ ਸਕੂਲ।
ਹਾਂ ਫਿਰ ਕਿ ਹੁਣ ਕੁੱਝ ਕੰਮ ਨੀ ਹੁਣ ਬੱਚੇ ਆਉਂਗੇ ਡੇਢ -ਦੋ ਵਜੇ ਤੱਕ। ਫਿਰ ਬੱਚਿਆਂ ਨੂੰ ਸਕੂਲੋਂ ਹੀ ਤਰੋ
ਇਹ ਤੁਹਾਡੀ ਘਰੇ ਚੀਜ਼ਾਂ ਖਾਈ ਤਾਂ ਲੋਕਾਂ ਦੀ ਚੀਜ਼ਾਂ ਚਾਹਿਦੀਆ। ਬੱਚੇ ਬੜੇ ਦੁਖੀ ਕਰਦੇ ਨੇ। ਹੁਣ ਇੱਥੇ ਖੇਡੀ ਜਾ ਰਹੇ ਨੇ ਲੋਕਾਂ ਦੇ ਖਿਡੌਨੇ ਲੈ ਕੇ- ਲੈ ਕੇ ਬੈਠੇ ਕੇ ਖੇਡ ਡੀ ਜਾ ਰਹੇ ਨੇ ਆਪਣੇ ਇੰਨੇ ਖਿਡੌਣੇ ਹੈਗੇ ਨੇ ਘਰੇ ਉਹਹੀ ਨਹੀਂ ਲੈਂਦੇ ਆਪਣਾ।
ਨਹੀਂ ਆਪਣੇ ਨੀ ਉਹਨਾ ਨੂੰ ਪਸੰਦ ਆਉਂਦੇ ਜੋ ਕਿਸੀ ਦੂਜੇ ਬੱਚੇ ਦੇ ਹੁੰਦੇ ਨੇ, ਉਹਨਾਂ ਨੂੰ ਉਹੀ ਚਾਹੀਦੇ ਹੁੰਦੇ। ਜਿੱਦਾਂ ਕਰਦੇ ਨੇ ਫੇਰ।
ਹਮ! ਹੁਣੀ ਮੈਂ ਕੋ ਹਫ਼ਤੇ ਪਹਿਲੇ ਇੰਨੇ ਸਾਰੇ ਖਿਡੌਣੇ ਲਿਆਈ ਹੈ ਮੈਂ ਹੁਣ ਰਹਿੰਦੀ ਪੰਜਾਬ ਚੋਂ ਮੈਂ ਮਹਾਰਾਸ਼ਟਰ ਚ ਆਈ ਹਾਂ ਤ ਉਹ ਵੀ ਪੇਕੇ ਪਰਿਵਾਰ ਆ ਕੇ ਮੈਨੂੰ ਇੱਥੇ ਖਿਡੋਣੇ ਉਹਨਾਂ ਦੇ ਵਾਸਤੇ ਲੈਣ ਪਏ ਨੇ। ਕਿਉਂਕਿ ਉੱਥੇ ਆਪਣੇ ਘਰੇ ਤਾਂ ਹੋਣਦੇ ਹੀ ਹੈ ਖਿਡੌਣੇ ਇੱਧਰ ਆ ਕੇ ਬੱਚੇ ਵਿਚਾਰੇ ਬੋਰ ਹੋ ਜਾਂਦੇ ਨੇ।
ਹਾਂ ਪਰ ਤੁਸੀਂ ਇੱਧਰੋਂ ਪੰਜਾਬ ਤੋਂ ਇੰਨਾ ਬੋਝਾ ਥੋੜ੍ਹੇ ਨਾ ਚੱਕ ਕੇ ਲਾਓਗੇ ਇੱਥੇ।
ਹਮ! ਸਹੀ ਗੱਲ ਹੈ। ਨਾਲੇ ਇੱਥੇ ਦੇ ਗੁੜੀਆਂ ਦੇ ਇਨਾ ਹੋਮਵਰਕ ਦਿੱਤਾ ਹੋਇਆ ਹੈ ਔਨਲਾਈਨ ਘਰੇ ਬੈਠੇ -ਬੈਠੇ ਕਰਨਾ ਮੈਂ ਤਾ ਕਿਤਾਬਾਂ ਵੀ ਨੀ ਲਈ। ਫਿਰ ਭਾਰ ਚੱਕਣਾ ਔਰ ਇੰਨਾ ਦੂਰੋਂ ਹਨਾ। ਔਖਾ ਹੁੰਦਾ।
ਤਾਂ ਫਿਰ ਜਾ ਕੇ ਕਰਾ ਦਉਗੇ ਨਾ ਹੋਮਵਰਕ, ਤੁਸੀਂ?
ਉਹ ਤਾਂ ਕਰਾ ਲਉਗੀ ਮੈਂ ਪੰਜ ਛੇ ਦਿਨ 'ਚ ਕਵਰ ਕਰਾ ਲਉਗੀ, ਕਿਉਂਕਿ ਮੈਂ ਵੀ ਪੜ੍ਹੀ ਲਿਖੀ ਆ। ਫਿਰ ਬੱਚਿਆਂ ਨੂੰ ਪੜ੍ਹਾਣਾ ਘਰੇ ਟਿਊਸ਼ਨ ਵੀ ਪਹਿਲੇ ਮੈਂ ਲੈਂਦੀ ਸੀ। ਇੰਨਾ ਫਿਰ ਇਨਾ ਔਖਾ ਨਹੀਂ ਹੈ ਆਪਾਂ ਨੂੰ। ਪੜ੍ਹਾ ਲੂੰਗੀ ਮੈਂ ਇਹਨੇ ਗੁੜੀਆਂ ਨੂੰ ਫ਼ਿਰ, ਕਵਰ ਕਰਾ ਲੂੰਗੀ ਸਾਰਾ ਇਹਦਾ ਹੋਮਵਰਕ।
ਹਾਂ ਪੜ੍ਹਾਈਆਂ ਵੀ ਬਥੇਰੀ ਬੜੀ ਹਾਰਡ ਹੋ ਗਈ ਆ ਹੁਣ ਹਨਾਂ।
ਬਹੁਤ ਜ਼ਿਆਦਾ। ਨਹੀਂ ਜਿੱਥੇ ਅਗਰ ਵਧੀਆ ਸਕੂਲ ਤੇ ਪਾਵਾਂਗੇ ਆਪਾਂ ਦੇਖੋ ਪ੍ਰੈਕਟੀਕਲੀ ਚੱਲਦਾ ਹੁਣ ਤਾਂ, ਪਹਿਲੇ ਨਾਲ ਤਾਂ ਜੋ ਆਪਣੇ ਪਹਿਲੇ ਜੀ ਦਾ ਪੜ੍ਹਾਈ ਕਰਾਂਂਦੇ ਸੀ ਕੱਲਾ ਥਿਅਰੀ, ਮਤਲਬ ਲਿਖਣ ਵਾਲਾ ਕੰਮ, ਹੁਣ ਲਿਖਣ ਵਾਲਾ ਕੰਮ ਥੋੜ੍ਹਾ ਘੱਟ ਗਿਆ ਏ। ਹੂ ਸਰਕਾਰ ਨੇ ਕਿੰਨਾ ਹਾਂਜੀ ਪ੍ਰੈਕਟੀਕਲ ਕਰਵਾਤਾ ਹੁਣ ਤਾਂ ਡਿਜੀਟਲ ਜਮਾਨਾ ਚੱਲ ਪਿਆ ਏ, ਏ ਆਈ ਜਮਾਨਾ। ਫਿਰ ਔਦੇ ਕਰਕੇ ਬੱਚਿਆਂ ਨੂੰ ਜਿਆਦਾ ਪ੍ਰੈਸ਼ਰ ਨਾ ਪਵੇ ਲਿਖ ਲਿਖਣ ਦਾ ਬੱਚੇ ਅੱਜ ਕੱਲ੍ਹ ਲਿਖਦੇ ਕਿੱਥੇ ਆ। ਇਹਨਾਂ ਸਾਰਾ ਟਾਈਮ ਮੋਬਾਈਲ, ਮੋਬਾਈਲ ਚਾਹੀਦੇ ਆ, ਹੱਥ 'ਚ ਉਂਗਲ ਮਾਰਨ ਲਈ। ਫਿਰ ਉਸ ਕਰਕੇ, ਫਿਰ ਉਹਨਾਂ ਨੇ ਸਾਰੇ ਪ੍ਰੈਕਟੀਕਲ ਚੀਜ਼ਾਂ ਕੱਢ ਰਹੇ ਨੇ ਬੱਚਿਆਂ ਵਾਸਤੇ। ਹੁਣ ਚਾਈਨਾ 'ਚ ਦੇਖੋ ਤੁਸੀਂ, ਉੱਥੇ ਸਾਰੇ ਚਾਈਨਾ 'ਚ ਦੇਖੋ ਉੱਥੇ ਨਾ ਬੁੱਕਾਂ ਲੱਗਦੀ ਏ, ਨਾ ਕਿਤਾਬਾਂ ਲੱਗਦੀ ਏ, ਉੱਥੇ ਇਕੱਲਾ ਸਾਹਮਣੇ ਦੇਖੋ ਉਹ ਰੱਖਾਂਗੇ। ਟੇਬਲ ਦੇ ਥਰੂ ਟੇਬਲ ਰੱਖਦੇ ਆਪਾਂ ਟੇਬਲ ਤੇ ਰੱਖੇ ਬੁੱਕ ਲਿਖਦੇ ਹ ਨਾ, ਉਹਨਾ ਦਾ ਟੇਬਲ ਨੀ ਹੁੰਦਾ। ਉਹਨਾਂ ਦਾ ਕੰਮ ਕੰਪਿਊਟਰ ਔਨ ਹੁੰਦਾਂ। ਔ ਤੇ ਹੀ ਸਟੱਡੀ ਕਰਦੇ ਨੇ ਔਹ। ਕਿਉਂਕਿ ਉਹ ਐਡਵਾਂਸ ਚੱਲ ਰਿਹਾ ਨਾ, ਹਾਂ ਚਾਈਨਾ ਬਹੁਤ ਅੱਗੇ ਚੱਲ ਰਿਹਾ ਹੈ। ਕੀ ਉਹਨਾਂ ਨੂੰ ਪਤਾ ਆਗੇ ਬੁ ਕਿਤਾਬਾਂ ਬੁੱਕਾ ਇਹ ਕੁਛ ਨਹੀਂ ਮਿਲਣੀ, ਕਿਉਂਕਿ ਅਗੇ ਦੇਖੋ ਪੇੜ੍ਹ-ਪੌਦੇ ਸਾਰੇ ਕੱਟੇ ਜਾ ਰਹੇ ਨੇ, ਅਗੇ ਕਿਤੇ ਕਿਤਾਬਾਂ ਕਿੱਦੀ ਬੰਨਣੀ ਹੈ, ਫਿਰ ਇਸ ਕਰਕੇ ਉਹ ਸਾਰਾ ਡਿਜੀਟਲ ਪਲਾਨ ਕਰਕੇ ਰੱਖਿਆ ਉਹਨਾਂ ਨੇ। ਹਾਂਜੀ।
ਨਹੀਂ ਇੰਡੀਆ ਵਿੱਚ ਵੀ ਤਾਂ ਸਾਰਾ ਡਿਜੀਟਲ ਹੋ ਹੀ ਗਿਆ ਹੈ। ਫਿਫਟੀ ਸਿਕਸਟੀ ਪਰਸੈਂਟ ਤੇ ਡਿਜੀਟਲ ਹੋ ਗਿਆ ਵਾ। ਪਰ ਕਿਤਾਬਾਂ ਤਾਂ ਨਹੀਂ ਛੱਡੇ, ਕਿਤਾਬਾਂ ਤਾਂ ਅਜੇ ਹੈ ਹੀ ਬੱਚਿਆਂ ਨੂੰ ਬਰਡਨ ਤਾਂ ਇਹ ਕਿੱਤਾਬਾਂ ਨੂੰ ਨਾ
ਹਾਲੇ ਹੈਗਾ ਇੱਥੇ, ਇੱਥੇ ਮਤਲਬ ਆਪਣੇ ਇੰਡੀਆ 'ਚ ਹੈਗਾ, ਬਾਕ ਕਿ ਜਿੱਦਾਂ ਚਾਈਨਾ 'ਚ ਦੇਖੋ, ਤੁਸੀਂ ਜਪਾਨ 'ਚ ਦੇਖੋ, ਬਹੁਤ ਐਡਵਾਂਸ ਬਣ ਗਿਆ ਉੱਥੇ, ਬੱਚਿਆਂ ਵਾਸਤੇ। ਤੇ ਚੀਜ਼ਾਂ, ਹੂ ਉਹ ਤੇ ਸੌਖਾ
ਇੰਡੀਅਨ ਨੂੰ ਪਏ ਐਡਵਾਂਸ ਹੋਣ ਲਈ ਲਗੇਗੇ ਦਸ, ਬਾਰਾਂ ਸਾਲ ਹੋਰ।
ਬਹੁਤ ਜ਼ਿਆਦਾ।
ਇੰਡੀਆ ਕਾਫੀ ਪਿੱਛੇ ਆ ਆਪਣਾ, ਹਾਂ ਇੰਡੀਆ ਕਾਫੀ ਪਿੱਛੇ ਆ ਆਪਣਾ।
ਚਾਈਨਾ ਕਹਿੰਦੇ ਜਪਾਨ ਕਹਿੰਦੇ ਨੇ ਤੀਹ ਸਾਲ, ਅਹ ਸੱਠ ਸਾਲ ਅੱਗੇ ਆ ਆਪਣੇ ਨਹੀਂ ਤੋਂ ਇਨ੍ਹਾਂ ਮਤਲਬ ਐਡਵਾਂਸ ਚੱਲ ਰਿਹਾ ਉੱਥੇ। ਆਪਾਂ ਨਾ ਆਪਣੇ ਬੱਚਿਆਂ ਨੂੰ ਸੋਚਦੇ ਆ ਕਿ ਇਹਨਾਂ ਨੂੰ ਪੜ੍ਹਾਈ ਕਰਾਓ, ਪੜ੍ਹਾਈ ਕਰੋ ਇਹਨਾਂ ਨੂੰ ਕਾਮ ਨੀ ਦੇਣਾ ਜਿੱਦਾਂ ਕੁੜੀ ਦਾ ਇਗਜਾਮਪਲ ਲਾ ਲਓ, ਅਪ ਕੁੜੀ ਨੂੰ ਹੁਣ ਕੰਮ ਕਰਾਉਣਾ ਆਪਾਂ ਘਰੇ, ਸਾਰਾ ਕੁਛ ਸਿਖਾਉਣਾ, ਜਦੋਂ ਛੋਟੇ ਹੁੰਦੇ ਨੇ ਹੈਨਾ, ਉਸ ਟਾਈਮ ਆਪਾਂ ਕਹਿੰਦੇ ਹਾਂ ਨਹੀਂ ਬੱਚੀ ਹੈ। ਇਹਨਾਂ ਨੂੰ ਕੰਮ ਨੀ ਸਿਖਾਣਾ, ਇਹਨਾਂ ਨੂੰ ਪੜ੍ਹਾਈ ਦਾ ਪ੍ਰੈਸ਼ਰ ਪਾਓ, ਔਕੇ ਔ। ਖਰਾਬੀ ਕਰਦੀ ਹੈ ਪੜ੍ਹਾਈ ਦਾ ਪ੍ਰੈਸ਼ਰ ਪਾ ਪਾ ਕੇ, ਪਾ-ਪਾ ਕੇ ਬੱਚੇ ਕੋਈ ਫਾਇਦਾ ਨਹੀਂ ਹੈ ਔਥੇ ਚਾਈਨਾ ਚ ਦੇਖੋ ਹੇ ਕੁੜੀ ਹੋਵੇ ਜਾਂ ਮੁੰਡਾ ਹੋਵੇ ਸਾਰਿਆਂ ਨੂੰ ਆਪਣਾ ਕੰਮ ਖੁਦ ਕਰਵਾਉਂਦੇ ਨੇ ਔਥੇ ਮਤਲਬ ਰਿਸਪੋਂਸਿਬਿਲਿਟੀ, ਮਤਲਬ ਆਪਣੀ ਜ਼ਿੰਮੇਦਾਰੀ ਖੁਦ ਚੱਕਣਾ
ਹਮ -ਹਮ
ਔਥੇ ਦੇ ਮਤਲਬ ਹੈਗੀ ਸ਼ਿਕਸ਼ਾ ਏਧਰ ਲਈ ਚਾਈਨਾ ਪਾਸੇ ਕਿ ਬੱਚਿਆਂ ਨੂੰ ਆਪਣਾ ਖੁਦ ਦਾ ਕੰਮ, ਖੁਦ ਕਰਨਾ ਚਾਹੀਦਾ
ਹੈ ਨਾ
ਹਾਂਜੀ, ਆ ਨਾਲ ਦੇਖੋ ਆਪਣੇ ਇੰਡੀਆ ਚ, ਬੱਚੇ ਸੇਫ ਵੀ ਨਹੀ ਇਨੇ, ਹਨਾ ਬੜੇ ਯ ਦਿੱਕਤ ਆਉਂਦੀ ਏ ਉੱਥੇ ਜਪਾਨ, ਚ ਦੇਖੋ ਤੁਸੀਂ ਰਾਤ ਨੂੰ ਇੱਕ ਜੇ ਵਜੇ ਬੱਚਾ ਵੀ ਇਕੱਲਾ, ਬਾਹਰ ਨਿਕਲ ਕੇ ਕਿੱਥੇ ਆਪਣੇ ਘਰੇ ਵੀ ਜਾਂਦਾ ਹੈ, ਨਾ ਕਿੱਥੇ ਔਰ ਘੁੰਮਣ ਤ ਵੀ ਸੇਫ ਉੱਥੇ ਜਗ੍ਹਾ ਜਗ੍ਹਾ ਤੇ ਕੈਮਟੀ ਸਿਟੀ, ਵੀ ਹਾਂਜੀ
ਹਾਂ, ਇਤਨੀ ਟੈਕਨੋਲੋਜੀ, ਐਡਵਾਂਸ ਟੈਕਨੋਲੋਜੀ, ਜੋ ਚਾਹੀਦੀ ਆਪਣੇ ਇੰਡੀਆ ਵਿੱਚ, ਆਈ ਨਹੀਂ ਆਹੋ, ਕਰਨੀ ਚਾਹੀਦੀ ਹੈ ਸਰ
ਉਹ, ਹੋ ਗਈ ਹੋੌਲੀ ਹੋੌਲੀ ਹੋ ਗਈ, ਸਾਰਾ ਕੁਛ ਹੋਗਾ ਸਾਰਾਕੁਛ, ਹੌਲੀ ਹੌਲੀ ਹੋਏਗਾ। ਹੁਣ ਪੁਰਾਣੇ ਜਮਾਨੇ ਜੋ ਖਿਆਲ ਦੇ ਹੈਗੇ ਨੇ, ਜੋ ਨਹੀਂ ਪੜ੍ਹੀ ਸਿੱਖੀ, ਹਨਾ ਨਸ਼ੇ ਪੱਤੇ, ਕਰਨ ਵਾਲੇ ਉਹ ਜਦੋਂ ਉਹਨਾਂ ਦਾ ਸਾਰਾ ਟਾਈਮ, ਨਿਕਲ ਗਿਆ ਉਹ ਚਲੇ ਫੇਰ, ਉਹਦੇ ਬਾਅਦ ਜਦੋਂ ਆਪਣੇ ਬੱਚੇ ਪੜ੍ਹਨ ਲਿਖ ਰਹੇ ਨੇ, ਐਡਵਾਂਸ ਚੱਲ ਰਿਹਾ ਇਹਨਾਂ ਦਾ ਜਮਾਨਾ, ਔਰ ਵੀ ਵਧੀਆ ਹੋਊਗਾ, ਉਸ ਟਾਈਮ ਤ ਤਾਂ ਆਪਾਂ, ਰਹਿਣਾ ਵੀ ਨੀ ਆਪਾਂ ਨੇ, ਆ ਜਮਾਨਾ, ਦੇਖਣਾ ਵੀ ਨੀ ਹੈ ਆਪਣੇ ਬੱਚਿਆਂ, ਦੇ ਸਾਹਮਣੇ ਆਊਗਾ, ਆ ਜਮਾਨਾ
ਉਮਰ, ਕੱਢ ਕੇ ਹੈ ਨਾ ਆਉਣ, ਪਰ ਜ਼ਿਆਦਾ ਨੀ ਆਉਣ
ਹਾਂਜੀ-ਹਾਂਜੀ
ਚਲੋ, ਦੀਦੀ ਬੱਚੇ ਰੋ ਰੌਲਾ ਪਾ ਰਹੇ ਨੇ
ਹਾਂ, ਬੱਚੇ ਮੇਰਾ ਬੜਾ ਰੌਲਾ ਪਾ ਰਹੇ ਸਤਿ ਸ੍ਰੀ ਅਕਾਲ ਜੀ, ਨੋ ਕਰਤਾਰ